ਹੈਲੋ! ਹਾਂਜੀ,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
ਹੋਰ ਠੀਕ-ਠਾਕ।
ਹਾਂਜੀ ਵਧੀਆ ਜੀ ਆਪ ਸੁ
ਹਾਂਜੀ, ਅਸੀਂ ਵੀ ਠੀਕ ਆ। ਹੋਰ ਹਾਂਜੀ-ਹਾਂਜੀ ਸਭ ਵਧੀਆ, ਕੀ ਕਰ ਰਹੇ ਸੀ?
ਹਾਂਜੀ, ਸਭ ਵਧੀਆ, ਗੁਰੂ ਮਹਾਰਾਜ ਦੀ ਕਿਰਪਾ, ਤੁਹਾਡੀ ਆਵਾਜ਼ ਨਾ ਕੱਟ ਰਹੀ ਏ ਥੋੜ੍ਹੀ।
ਆਵਾਜ਼ ਕੱਟ ਰਹੀ ਐ।
ਹਾਂਜੀ, ਤੁਹਾਡੇ ਵੱਲ ਕਿੱਲਰੀ ਆ, ਰਹੀ ਥੋੜੀ ਬਾਹਰ ਆ ਥੋੜਾ।
ਮਤਲਬ ਬਾਹਰ ਹੀ ਆ ਵੈਸੇ, ਕੋਈ ਨੈਟਵਰਕ ਇਸ਼ੂ ਵੀ ਹੋਣਾ ਨਾ ਇਸ ਕਰਕੇ ਵੀ ਹੋ ਜਾਂਦਾ।
ਹਾਂਜੀ-ਹਾਂਜੀ-ਹਾਂਜੀ, ਹੋਰ ਸਭ ਵਧੀਆ ਪਰਿਵਾਰ ਚ ਜੀ।
ਹਾਂਜੀ-ਹਾਂਜੀ, ਪਰਿਵਾਰ ਵਿੱਚ ਸਭ ਵਧੀਆ, ਹੋਰ ਮੌਸਮ ਕਿਹੋ ਜਿਹਾ।
ਹਾਂਜੀ, ਬਸ ਵਧੀਆ ਜੀ ਇੱਧਰ ਮੀਂਹ ਹੋਣ ਵਾਲਾ ਹੋ ਰਿਰਹਾ ਹੈਗਾ।
ਆਏ ਹਾਏ ਇਥੇ ਮੀਂਹ ਨੀ, ਮਤਲਬ ਧੁੱਪ ਇਨੀ ਇਤਨੀ ਗਰਮੀ ਐ ਨਾ।
ਅੱਛਾ ਕਿੱਥੇ ਤੁਹਾਡਾ ਇਹ
ਸਾਡਾ ਹਰਿਆਣੇ ਵਿੱਚ
ਅੱਛਾ ਸਾਡੇ ਇੱਧਰ ਤਾਂ ਮੀਂਹ ਮਤਲਬ ਮੌਸਮ ਵਧੀਆ ਹੋ ਰਿਹਾ ਧੁੱਪ ਨੀ ਨਿਕਲਦੀ ਮੀਂਹ ਪੈਣ ਵਾਲਾ ਹੋ ਰਿਹਾ ਹੈਗਾ ਬਸ
ਅੱਛਾ ਇੱਧਰ ਕੋਈ ਨੀ ਇੱਧਰ ਇਤਨੀ ਕੜਕਦੀ ਧੂਪ ਹੈ ਨਾ। ਮੈਂ ਦੱਸ ਨੀ ਸਕਦੀ ਬੜੀ ਗਰਮੀ ਹੋਈ ਹੈ ਇਤਨੀ ਗਰਮੀ ਪੈ ਰਹੀ ਐਤਕੀ
ਹਾਂਜੀ -ਹਾਂਜੀ ਬਹੁਤ ਗਰਮੀ
ਹੋਰ ਪਰਿਵਾਰ
ਹੋਰ ਹਾਂਜੀ ਸਭ ਵਧੀਆ ਜੀ ਸਭ ਵਧੀਆ ਤੁਸੀਂ ਸੁਣਾਓ ਤੁਹਾਡਾ ਪਰਿਵਾਰ ਸਭ ਵਧੀਆ
ਹਾਂਜੀ- ਹਾਂਜੀ ਸਭ ਵਧੀਆ ਬੱਚੇ ਚਲੇ ਗਏ ਸਕੂਲ
ਤੇੇ ਸਕੂਲ ਚਲੇ ਗਏ ਜੀ ਹੁਣ ਛੱਡ ਕੇ ਆਇਆ ਹੁਣੇ ਅੱਠ ਵਜੇ
ਹਾਂਜੀ ਸਾਡੇ ਵੀ ਚਲੇ ਗਿਆ ਮਨ ਹੀ ਨੀ ਕਰ ਰਿਹਾ ਸੀ ਬ ਬ ਨਹੀਂ ਜਾਣਾ ਕਿਉਂਕਿ ਸਕੂਲ ਹੁਣੇ ਹੀ ਖੁੱਲਿਆ ਨਾ ਕੱਲ ਤੋਂ ਹੀ ਖੁੱਲ੍ਹਿਆ ਤੇ ਤੁਹਾਨੂੰ ਪਤਾ ਇੱਦਾਂ ਲੇਟ ਖੁੱਲ੍ਹਿਆ ਹੋਇਆ ਸੀ ਬੱਚੇ ਬੱਚਿਆਂ ਦਾ ਮਨ ਹੀ ਨੀ ਕਰਦਾ ਜਾਣ ਨੂੰ
ਸਾਡੇ ਤਾਂ ਇੱਕ ਤਰੀਕ ਨੂੰ ਖੁੱਲ ਗਏ ਬੱਚਿਆਂ ਦੇ ਸਕੂ
ਅੱਛਾ ਇਕ ਨਹੀਂ ਸਾਡੇ ਛੇ ਤੋਂ ਖੁੱਲ੍ਹਿਆ ਛੇ ਜੁਲਾਈ ਤੋਂ ਨਾ ਕੱਲ ਤੋਂ ਹੀ ਖੁੱਲਿਆ। ਹੁਣ ਕੱਲ ਵੀ ਮਨਾ ਕਰ ਰਹਾ ਸੀ ਅੱਜ ਵੀ ਹੁਣ ਮੈਂ ਕਿਹਾ ਤਿੰਨ ਚਾਰ ਦਿਨ ਤਾਂ ਦੇਖੋ ਔਖਾ ਹੁੰਦਾ ਹੀ ਹੈ ਬ ਬੱਚਿਆ ਨੂੰ ਵੀ ਹੁਣ ਦੇਰ ਫਿਰ ਬਾਅਦ 'ਚ ਆਦਤ ਪੈ ਹੀ ਜਾਏਗੀ ਰੋਜ਼ ਜਾਣ ਦੀ।
ਹਾਂਜੀ -ਹਾਂਜੀ ਬਿਲਕੁਲ ਕਿੰਨੇ ਬੱਚੇ ਤੁਹਾਡੇ ਜੀ।
ਦੋ
ਅੱਛਾ ਸਾਡੇ ਵੀ ਦੋ ਬੱਚੇ ਨੇ।
ਅੱਜ ਕੱਲ੍ਹ ਦੋ ਇੱਕ ਜਾਂ ਦੋ ਹੀ ਹੁੰਦੇ ਤੁਹਾਨੂੰ ਪਤਾ ਹੀ ਹੈ।
ਹਾਂਜੀ ਬਿਲਕੁਲ ਜੀ ਸਹੀ ਗੱਲ ਇਹਨਾਂ ਇਹਨਾਂ ਨੂੰ ਪਾਲਣਾ ਹੀ ਔਖਾ ਜੀ ਅੱਜ ਕੱਲ ਵੀ ਮਹਿੰਗਾਈ ਤੇ ਦੇਖੋ।
ਦੋਨਾਂ ਬੱਚਿਆਂ ਨਾਲ ਦੋ ਬੱਚੇ ਹੀ ਪਾਲਨੇ ਲੈਂਦੇੇ ਔਖੇ ਹੈ ਇੱਕ ਤਾਂ ਬੱਚੇ ਸ਼ਰਾਰਤੀ ਨੇ ਅੱਛਾ ਦੇਖੋ ਪਹਿਲਾਂ ਪਾਨੇ ਓਥੇ ਫੇਰ ਇਹਨਾਂ ਨੂੰ ਪੜ੍ਹਾਉਣਾ ਦੇਖੋ ਅੱਜ ਕੱਲ ਮਹਿੰਗਾਈ ਵੀ ਦੋ ਬੱਚੇ ਹੀ ਪੜ੍ਹਾਂਣੇ ਬਹੁਤ ਮੁਸ਼ਕਿਲ ਹੈ।
ਬਿਲਕੁਲ ਜੀ ਬਹੁਤ ਮਹਿੰਗਾਈ ਹੈ ਜੀ ਨੀ ਮਹਿੰਗਾਈ ਪੜ੍ਹਉਣਾ ਸਕੂਲ ਦੀ ਪੜ੍ਹਾਈ ਮਹਿੰਗੀ ਹੋ ਗਈ ਫਿਰ ਬੱਚਿਆਂ ਨੂੰ ਕਈ ਕ ਕਈ ਕੁਛ ਕਈ ਕੁਝ ਇਸ ਤਰ੍ਹਾਂ ਚਾਹੀਦਾ ਹੈਗਾ ਬੜਾ ਔਖਾ ਹੋ ਜਾਂਦਾ ਹੈਗਾ ਜੀ।
ਹਾਂਜੀ ਪੜ੍ਹਾਈਆਂ ਵੀ ਮਤਲਬ ਜ ਦੇਖੋ ਬੱਚਿਆਂ ਦੀਆਂ ਫੀਸਾਂ ਵੀ ਦੇਖ ਲੋ ਤੁਸੀਂ ਕਿੰਨੀਆਂ- ਕਿੰਨੀਆਂ
ਹੋਰ ਬਹੁਤ ਮੈਂ ਸਾਡੇ ਇੱਥੇ ਤਾਂ ਸਾਡੇ ਬੱਚਿਆਂ ਦੀ ਘੱਟੋ ਘੱ ਛੇ ਹਜ਼ਾਰ ਰੁਪਏ ਫੀਸ ਜਾ ਰਹੀ ਹੈ ਦੋਵਾਂ ਬੱਚਿਆਂ ਦੀ
ਛੇ ਹਜ਼ਾਰ ਵਾਲੀ ਸਾਡੀ ਮਤਲਬ ਕਿ ਸੱਤ ਹਜ਼ਾਰ ਜਾ ਰਹੀ ਹੈ।
ਅੱਛਾ ਆ ਸਾਡੇ ਟ ਟਿਊਸ਼ਨ ਇਹਨਾਂ ਦੀ ਟਿਊਸ਼ਨ ਅਲੱਗ ਹੈ ਇਹਨਾਂ ਦੀ
ਹਾਂ -ਹਾਂ ਸਾਡੀ ਵੀ ਮਤਲਬ ਟਿਊਸ਼ਨ ਤਾਂ ਅਲੱਗ ਹੈ ਹੁਣ ਕੋਈ ਬੱਸ ਨ ਨਹੀਂ ਅਸੀਂ ਖੁਦ ਛੱਡ ਕੇ ਆਂਦੇ ਹਾਂ ਖੁਦ ਲੈ ਕੇ ਕੇ ਆਂਦੇ ਆ ਜੇ ਦੇਖੋ ਬੱਸ ਵਗੈਰਾ ਲਗਾਈਏ। ਮਹੀਨੇ ਦਾ ਬੱਸ ਵੀ ਪੰਦਰਾਂ ਸੌ ਰੁਪਏ ਲੈਂਦੀ ਆ।
ਹਾਂਜੀ -ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਔਖਾ ਜੀ ਕੀ ਕਰੀਏ। ਚਲੋ ਬਸ ਇਹੀ ਸਮਾਂ ਹੁੰਦਾ ਜੀ ਬੱਚਿਆਂ ਨੂੰ ਪੜ੍ਹਾ ਲਈਏ ਪੜ੍ਹਾ ਲਿਖਾ ਕੇ ਉਹ ਨੇ ਕਾਮਯਾਬ ਕਰਦੀ ਹੈ ਘੱਟੋ ਘੱਟ ਸਾਡੇ ਦਾ ਤਾਂ ਨਾ ਦੇਖਣ ਹਨਾ ਕਾਮਯਾਬ ਹੋ ਜਾਣ ਬ ਜੇ ਬਸ ਇਹੀ
ਪਤਾ ਲੱਗਦਾ ਨਾ ਜੇ ਬੱਚੇ ਕਾਮਯਾਬ ਹੋ ਗਏ ਦੇਖੋ ਫੇਰ ਪੈਸਾ ਵੀ ਦਿਸਦਾ ਨੀ ਹੈ। ਚੰਗੀ ਗੱਲ ਹੈ ਬੱਚੇ ਕਾਮਯਾਬ ਹੋਣੇ ਚਾਹੀਦੇ ਆ। ਅੱਜ ਵੀ ਦੇਖੋ ਸਾਰੇ ਹੀ ਪੜ੍ਹਾ ਰਹੇ ਆਖੋ ਆਪਣੇ ਬੱਚੇ
ਬਿਲਕੁਲ ਜੀ ਉਹ ਸਹੀ ਗੱਲ ਹੈ। ਆ ਦੇਖੋ ਪੜ੍ਹਾਉਣਾ ਵੀ ਚਾਹੀਦਾ ਅੱਜ ਕੱਲ੍ਹ ਇੰਨੀ ਮਹਿੰਗ ਹੋ ਗਿਆ ਦੇਖੋ ਅੱਜ ਕੱਲ੍ਹ ਕਿੰਨਾ ਐਡਵਾਂਸ ਜ਼ਮਾਨਾ ਹੋ ਗਿਆ ਹੈ ਨਾ ਇਹਦੀ ਟੈਕਨੋਲੋਜੀ ਜੀ ਆ ਗਈ ਹੈ ਤੇ ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ ਜੀ ਬੱਚਿਆਂ ਲਈ ਹੈਲੋ ਹੈਲੋ ਹੈਲੋ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਹੈਲੋ। ਹੈਲੋ। ਹੈਲੋ।